ਹੈਲੋ।
ਹਾਂਜੀ ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਭੈਣ ਜੀ ਹੋਰ ਠੀਕ ਓ?
ਹਾਂਜੀ ਠੀਕ ਹੈਗੇ ਐ ਤੁਸੀਂ ਕਿਵੇਂ ਓ?
ਹਾਂਜੀ ਵਧੀਆ ਜੀ ਕੀ ਕਰਦੇ ਸੀ?
ਕੁਛ ਨੀ ਨਿਆਣਿਆਂ ਨੂੰ ਜ਼ਰਾ ਸਮਝਾ ਰੇ ਸੀਗੇ ਕੀ ਹੁਣ ਫੋਨ ਬੰਦ ਕਰਦੋ ਤੇ ਆਪਣੇ-ਆਪਣੇ ਕੰਮ ਕਰ ਲਓ,
ਹਾਂਜੀ ਇਹ ਤਾਂ ਹੈ ਤੇ ਕੋ ਏ ਆ ਹਾਂਜੀ, ਹੈਨਾ ਫੋਨ ਬਹੁਤ ਚਲਾਉਂਦੇ ਆ ਬੱਚੇ, ਮੇਰੇ ਵੀ ਬਹੁਤ ਚਲਾਉਂਦੇ ਆ,
ਹਾਂਜੀ ਤੇ ਉਹੀ ਬਸ ਹੁਨ ਮਨਾ ਕਰ ਰਹੀ ਸੀਗੀ ਕਿ ਹੁਣ, ਹਾਂ ਥੋੜਾ ਆਪਣਾ ਬੈ ਕੈ ਪੜ ਲਵੋ ਤੇ, ਬਾਕੀ ਦੇ ਜਿਹੜੇ ਸਕੂਲ ਦੇ ਕੰਮ ਹੋਏ ਗੇਨੇ ਉਹ ਕਰ ਲਵੋ,
ਹਾਂਜੀ। ਉਹੀ ਹੈ ਨਾ, ਜਦੋਂ ਮੇਰੀ ਨਾ ਛੋਟੀ ਬੇਟੀ ਮੈਨੂੰ ਇਹ ਹੁੰਦਾ ਸੀਗਾ, ਮੈਂ ਕਿਹਾ ਇਹ ਕਿਹੜਾ ਮੋਬਾਈਲ ਲੈਂਦੀ ਆ, ਮੈਂ ਕਿਹਾ ਵੀ ਚੱਲ ਲੈ ਲਾ, ਵੀ ਥੋੜਾ ਟਾਈਮ ਦੇਖ ਲਾ ਹਨਾ ਵੀ ਮੈਂ ਆਹ ਕਰ ਲਾ- ਆਹ ਕਰ ਲਾ ਮੈਂ ਬੱਚੇ ਮਾਂ, ਪੇ ਨੂੰ ਵੀ ਹੁੰਦਾ ਵੀ ਅਸੀਂ ਆਹ ਕੰਮ ਕਰ ਲਈਏ, ਤੇ ਮੈਂ ਉਹਨੂੰ ਮੋਬਾਇਲ ਲੈ ਦਿੱਤਾ ਤੇ ਉਹ ਤੱਕ ਦੇ ਆ ਕਰੇ ਮੈਂ ਨੀ ਲੈਣਾ, ਨਾ ਇੱਕ- ਦੋ ਕੁ ਵੀਡੀਓ ਏਦਾਂ ਦੀਆਂ ਬੱਚਿਆਂੀਆਂ ਕੱਢੀਆਂ, ਤੇ ਉਹਨੂੰ ਤਾਂ ਹੀ ਮਤਲਬ ਸੌਂਕ ਹੁੰਜ ਪੈ, ਯਾਂ ਉਹਦਾ ਬਸ ਵੀ ਛੱਡ ਦੀ ਵੀ ਨੀ ਫੋਨ ਹਣਾ,